ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹੋਰ ਕੀ ਹਾਲ ਚਾਲ?
ਸਭ ਵਧੀਆ,
ਹੋਰ ਸੁਣਾਓ ਕੀ ਕਰ ਰਹੇ ਸੀ?
ਕੁਛ ਨਹੀਂ ਬਸ ਬੈਠੇ ਸੀ, ਉਹ ਰੀਲਸ ਵਗੈਰਾ ਸਕਰੋਲ ਕਰ ਰਹੇ ਸੀ। ਹੋਰ ਸੁਣਾਓ?
ਅੱਛਾ, ਬਸ ਜੀ ਮੈਂ ਵੀ ਵਧੀਆ ਬਸ ਏਦਾਂ ਹੀ ਕੁਛ ਔਡਰ ਲਗਾਣਾ ਸੀ ਤੇ ਉਹੀ ਦੇਖ ਰਹੀ ਸੀ। ਤੇ ਮੈਂ ਕਿਹਾ ਤੁਸੀਂ ਔਨਲਾਈਨ ਸ਼ੋਪ ਕਰਦੇ ਰਹਿੰਦੇ ਹੋ ਤੇ ਇੱਕ ਵਾਰੀ ਪੁੱਛਾਂ ਕਿਉਂਕਿ ਮੈਂ ਕਦੇ ਕੀਤੀ ਨ ਹੈ
ਹੂੰ, ਨਹੀਂ ਮੈਂ ਵੀ ਕਰਦੀ ਹਾਂ ਔਨਲਾਈਨ ਸ਼ੋਪਿੰਗ ਮੈਂ ਹਾਲੇ ਕੀਤੀ ਸੀ ਮਿਸ਼ੂ ਚ ਤੇ, ਕੁਛ, ਫਰੋਡ ਹੋ ਗਿਆ ਸੀ, ਮੀਨਸ ਲਾਈਕ ਮੈਂ ਔਡਰ ਕੀਤਾ ਸੀ ਉਹ ਨੈਕਲੈਸ ਤੇ ਉਹ ਆ ਗਿਆ ਕਿਸ ਕੋਈ ਸੂਟ ਆ ਗਿਆ ਉਹ ਵੀ ਸੇਮ ਐਡਰੈੱਸ ਸੀ ਤਾਂ ਫਿਰ ਮੈਂ ਕਾਲ ਬੈਕ ਕਰਕੇ ਉਹਨੂੰ ਰਿਟਰਨ ਕਰਨ ਦੀ ਕੋਸ਼ਿਸ਼ ਕੀਤੀ ਫਿਰ ਟੂ ਟੂ ਥਰੀ ਮੀਨਸ ਦੋ ਤੇ ਤਿੰਨ ਦਿਨ ਉਹਨਾਂ ਨੇ ਰਿਟਰਨ ਕਰਨ ਦੀ ਪੋਲਿਸੀ ਲਗਾ ਦਿੱਤੀ ਸੀ ਮੈਂ ਤੇ ਰਿਫੰਡ ਵਾਲੀ ਸੀ ਬਟ ਉਹ ਨਹੀਂ ਪਾ ਰਿਹਾ ਸੀ ਕਹਿੰਦੇ ਨੀ ਤੁਸੀਂ ਉਹ ਕਰ ਸਕਦੇ ਹੋ ਕਿ ਚੇਂਜ ਕਰ ਸਕਦੇ ਹੋ, ਫਿਰ ਮੈਂ ਚੇਂਜ ਕਰਨ ਵਾਲੇ ਚ ਮੀਸ਼ੂ ਚ ਰਿਕੁਸਟ ਪਾਤੀ, ਤਾਂ ਤਾਂ ਇੱਦਾਂ ਹੀ ਕੀਤੀ ਹੈ, ਮੈਂ ਔਨਲਾਈਨ ਸ਼ੋਪਿੰਗ ਤੁਸੀਂ ਕਿੱਥੇ ਕਿ ਮੀਨਸ ਕਿਹੜੀ ਐਪ।
ਨਹੀਂ ਤੇ ਸਕੈਮ ਹੋ ਗਿਆ ਸੀ।
ਹਾਂ ਥੋੜ੍ਹਾ ਬਹੁਤ ਮੀਸ਼ੋ ਚ ਹੋ ਜਾਂਦਾ ਹੈ, ਉਹ ਪ੍ਰੋਡਕਟ ਡਿਲੀਵਰੀ ਸ਼ਾਇਦ ਗ਼ਲਤ ਹੋ ਗਈ ਸੀ, ਇਸ
ਤੇ ਉਹਦੇ ਚ ਤੇ ਰਿਟਰਨ ਹੋ ਜਾਂਦਾ ਨਾ, ਵੈਸੇ ਤੁਸੀਂ ਕਰ ਸਕਦੇ ਹੋ ਨਾ ਰਿਟਰਨ
ਹਾਂ ਲੇਕਿਨ ਮੈਨੂੰ ਫਿਰ ਜੰਮਿਆ ਨਹੀਂ, ਫਿਰ ਮੈਂ ਸੋਚਿਆ ਕਿ ਰੀਫੰਡ ਹੋ ਜਾਏ ਬਟ ਨਹੀਂ ਉਹ ਫਿਰ ਉਹਨਾਂ ਦਾ ਕੋਲ ਬੈਕ ਆਇਆ ਸੀ, ਮੈਂ ਰਿਕੁਐਸਟ ਪਾਈ ਸੀ ਨਾ ਕਿ ਮੈਨੂੰ ਇਹ ਪ੍ਰੋਬਲਮ ਹੋ ਗਈ ਸੀ। ਤਾਂ ਉਹਨਾ ਨੇ ਫਿਰ ਕਾਲ ਬੈਕ ਕੀਤਾ ਤਾਂ ਦੱਸ ਰਹੇ ਸੀ ਤੁਸੀਂ ਮੈਮ ਹੈਗਾ ਹੈ ਔਡਰ 'ਚ ਨੈਕਲੈਸ ਜਿਹੜਾ ਤੁਸੀਂ ਔਡਰ ਕੀਤਾ ਹੈ ਤਾਂ ਤੁਸੀਂ ਉਹਨੂੰ ਐਕਸਚੇਂਜ ਚ ਪਾ ਦਿੋ ਉਹ ਬਾਏ ਚਾਂਸ ਜਿਹੜਾ ਪ੍ਰੋਡਕਟ ਹੈਗਾ ਹੈ ਉਹ ਗਲਤ ਡਿਲੀਵਰ ਹੋ ਗਿਆ
ਓਕੇ ਓਕੇ ਨਹੀਂ ਏਦਾਂ ਦੇ ਨੇ ਐ ਸਕੈਮ ਤਾਂ ਚਲੋ ਠੀਕ ਹੈ ਇਹ ਤਾਂ ਸਕੈਮ ਨਹੀਂ ਕਹਿ ਸਕਦੇ ਮਤਲਬ ਮੈਨੂੰ ਇਹ ਡਰ ਲੱਗਦਾ ਹੈ ਕਿ ਅਹ ਪੈਸੇ ਵੈਸੇ ਦਾ ਸਕੈਮ ਹੋ ਜਾਂਦਾ ਕਈ ਵਾਰੀ ਮੈਂ ਸੁਣਿਆ ਹੈ ਕਿ ਲੋਕੀ ਇੰਸਟਾ ਤੋਂ ਮੰਗਵਾਉਂਦੇ ਹੈ ਤੇ ਕਈ ਵਾਰੀ ਅਹ ਉਹ ਅਕਾਊਂਟ ਹੀ ਫੇਕ ਹੁੰਦੇ ਨੇ
ਹਾਂ ਕਿਉਂਕਿ ਅੱਜ ਕੱਲ੍ਹ ਅੱਜ ਕੱਲ੍ਹ ਹੋ ਰਿਹਾ ਹੈ ਅੱਜ ਕੱਲ ਜਿਹੜਾ ਹੈਗਾ ਨਾ ਲਿੰਕ ਸਾਰੇ ਤੇ ਇੰਸਟਾਗ੍ਰਾਮ ਦਾ ਅਕਾਊਂਟ ਹੈਗੇ ਆ ਸਰੇ ਕੋਲ ਤੇ ਉਹ ਸਾਰੇ ਸਾਰੇ ਲੋਕੀ ਪਾ ਦਿੰਦੇ ਨੇ ਪ੍ਰੋਡਕਟ ਬਟ ਉਹ ਹੋਣਾ ਚਾਹੀਦਾ ਜਿੱਥੇ ਜ਼ਿਆਦਾ ਫੋਲੋਵਰਸ ਹੋਏ ਜਿੱਥੇ ਜ਼ਿਆਦਾ ਸ਼ੋਪਿੰਗ ਕਰਨ ਵਾਲੇ ਲਾਈਕਸ ਹੋਣ ਤਾਂ ਤੁਸੀਂ ਥੋੜਾ ਬਹੁਤ ਜੱਜ ਕਰਕੇ ਫਿਰ ਦੇਖ ਕੇ ਫਿਰ ਔਰਡਰ ਕਰੂ ਨਾ ਜ਼ਿਆਦਾ ਹਾਈ ਕੁਸ ਤਾਂ ਕਰਿਓ ਕਿਉਂਕਿ ਹਮ
ਅੱਛਾ ਜੀ ਮੀਸ਼ੋ ਤੋਂ ਤਾਂ ਮੈਂ ਕਰਦੀ ਹਾਂ ਖੈਰ ਉਹ ਤਾਂ ਮੈਨੂੰ ਵਧੀਆ ਲੱਗਦਾ ਹੈ ਬਟ ਇੰਸਟਾ ਤੋਂ ਹੀ ਮੈਂ ਲਗਾ ਰਹੀ ਸੀ ਤਾਂ ਮੈਂ ਪੁੱਛਿਆ ਮੈਂ ਕਿਹਾ ਅਜੈ ਤੋਂ ਮੈਂ ਕਦੇ ਲਗਾਇਆ ਨਹੀਂ ਹੈ ਤਾਂ ਹੀ ਮੈਂ ਤੁਹਾਨੂੰ ਕੋਲ ਲਗਾਇਆ ਕਿ ਇੱਕ ਵਾਰੀ ਮੈਂ ਪੁੱਛਾਂ ਕਿ ਇੱਥੋਂ ਸ਼ੋਪਿੰਗ ਕਰਨੀ ਸੇਫ ਰਹਿੰਦੀ ਵਧੀਆ ਸੂਟ ਸੀਗਾ ਬੜਾ ਸੋਹਣਾ ਬਟ
ਹਾਂਜੀ
ਮੈਨੂੰ ਡਰ ਲੱਗ ਰਿਹਾ ਸੀ
ਅੱਛਾ ਤੁਸੀਂ ਸੂਟ ਦੇਖ ਰਹੇ ਸੀ ਕੀ ਨਾ ਕੁਛ ਵਧੀਆ ਲੱਗਿਆ ਮੀਨ ਕੋਈ
ਹਾਂਜੀ ਅਕਾਊਂਟ ਚ ਤੇ ਮੈਂ ਚੈੱਕ ਨਹੀਂੀ ਕੀਤਾ ਉਹ ਤਾਂ ਹੀ ਤਾਂ ਮੈਂ ਪੁੱਛ ਰਹੀ ਹਾਂ ਕਿ ਕੀ ਕਰਨਾ ਚਾਹੀਦਾ ਹੈ ਕੀ ਕਰ ਸਕਦਾ ਵ
ਉਹਦਾ ਦੇ ਉਹਨਾਂ ਦੇ ਫੋਲੋਵਰਸ ਲਾਈਕਸ ਤੇ ਕਮੈਂਟਸ ਵਗੈਰਾ ਵੇਖ ਲਿਓ ਜੇ ਉਹ ਸਾਰਾ ਕੁਛ ਠੀਕ ਲੱਗੇ ਤੇ ਇੱਕ ਦੂਜੇ ਜਿਹੜੇ ਕਮਟਸ ਹੁੰਦੇ ਨਾ ਉਹ ਆਪੇ ਹੀ ਦੱਸ ਦਿੰਦੇ ਨੇ ਕੀ ਸਹੀ ਹੈਗਾ ਕਿ ਨਹੀਂ ਫਰੋਡ ਤੇ ਨਹੀਂ ਆ ਕਿ ਕਿ ਕੱਪੜਾ ਠੀਕ ਹੈਗਾ ਨਹੀਂ ਕਿ ਕੁਆਲਿਟੀ ਸਹੀ ਹੈਗੀ ਕਿ ਨਹੀਂ ਕਮੈਂਟਸ ਪਹਿਲਾਂ ਦੇਖ ਲਿਆ ਕਰੋ ਜਿਹੜਾ ਵੀ ਅਕਾਊਂਟ ਹੁੰਦਾ ਨਾ ਇੰਸਟਾਗ੍ਰਾਮ ਚ ਉਹ ਆਪੇ ਹੀ ਦੱਸ ਦਿੰਦੇ ਨੇ। ਤੇ ਇੱਕ ਦੋ ਫਰੈਂਡ ਬਣਾ ਲੋ ਉੱਥੇ ਫੋਲੋ ਕਰਕੇ ਜਿਨਾਂ ਨੇ ਲਾਈਕ ਕੀਤਾ ਹੋਏਗਾ ਅਕਾਊਂਟ। ਤੇ ਉਹਨਾਂ ਨੂੰ ਪੁੱਛ ਲਿਓ ਜੇ ਉਹਨਾਂ ਨੇ ਔਡਰ ਕੀਤਾ ਹੈ ਕਿ ਨਹੀਂ ਕੀਤਾ ਸਹੀ ਚ। ਅਤੇ ਉਸ ਹਿਸਾਬ ਨਾਲ ਤੁਸੀਂ ਮੈਨੇਜ ਕਰ ਸਕਦੇ ਹੋ।
ਹਮ।
ਹੋਰ ਤੇ ਤੁਸੀਂ ਕਰਨ ਦਾ ਸੋਚ ਸਰੋਧ ਕਦੇ ਕੀਤਾ ਨੀ ਇੰਸਟਾਗ੍ਰਾਮ ਤੋਂ।
ਨਹੀਂ ਇੰਸਟਾਗ੍ਰਾਮ ਤੋਂ ਮੈਂ ਕਦੇ ਨਹੀਂ ਕੀਤੀ ਹੈ ਲੇਕਿਨ ਉਹੀ ਮੈਨੂੰ ਪਸੰਦ ਆਇਆ ਮੈਂ ਏਦਾਂ ਹੀ ਦੇਖ ਰਹੀ ਸੀ ਤੇ ਮੈਨੂੰ- ਪਸੰਦ ਆਇਆ ਅਤੇ ਮੈਂ ਕਿਹਾ ਕਦੇ ਲਗਾਇਆ ਨੀ ਸੀ ਤੇ ਮੈੂੰ ਡਰ ਵੀ ਲੱਗ ਰਿਹਾ ਸੀ ਮੈਂ ਕਿਹਾ ਇੱਕ ਵਾਰੀ ਪੁੱਛ ਲਾਂ ਮੀਸ਼ੋ ਵਗੈਰਾ ਤੋਂ ਤੇ ਮੈਂ ਮੰਗਵਾਉਂਦੀ ਹਾਂ ਲੇਕਿਨ ਮੈਂ ਸਹੀ ਦੱਸ ਤਾਂ ਬਾਜ਼ਾਰ ਜਾ ਕੇ ਹੀ ਚੀਜ਼ ਵਧੀਆ ਦੇਖ ਸੁਣ ਕੇ ਆਪਣੇ ਸਾਹਮਣੇ ਲਵੋ ਉਹ ਜ਼ਿਆਦਾ ਵਧੀਆ ਮੈਨੂੰ ਲੱਗਦਾ ਹੈ
ਹਾਂ ਉਹ ਤੇ ਹੈ ਹੀ ਕਿਉਂਕਿ ਆਖੋ ਦੇਖਾ ਜਿਹੜਾ ਉਹ ਉਹ ਜ਼ਿਆਦਾ ਸਹੀ ਰਹਿੰਦਾ ਹੈ ਕੁਆਲਿਟੀ ਵੀ ਪਤਾ ਲੱਗ ਜਾਂਦੀ ਹੈ ਤੇ ਮੋਲ ਪਾਓ ਵੀ ਆਪਾਂ ਕਰ ਸਕਦੇ ਹਾਂ
ਹਾਂਜੀ ਹਾਂਜੀ ਉਹੀ ਮੈਂ ਵੀ ਸੋਚ ਰ ਸੀ ਲੇਕਿਨ ਉਹ ਸੂਟ ਬੜਾ ਸੋਹਣਾ ਉਹ ਸਸਤਾ ਵੀ ਮੈਨੂੰ ਲੱਗਿਆ ਮੈਂ ਕਿਹਾ ਇੰਨਾ ਸਸਤਾ ਤਾਂ ਮਿਲਦਾ ਹੀ ਤਾਂ ਹੀ ਥੋੜ੍ਹਾ ਮੈਨੂੰ ਸ਼ੱਕ ਹੋ ਗਿਆ।
ਹਮ।
ਤੇ ਮੈਂ ਰੁਕ ਗਈ ਫਿਰ ਲਗਾਉਣ ਲੱਗੀ ਸੀ ਆਰਡਰ ਮੈਂ ਰੁਕ ਗਈ ਸੀ ਕਿਉਂਕਿ ਮੇਰੀ ਇੱਕ ਫਰੈਂਡ ਨੇ ਮੈਨੂੰ ਦੱਸਿਆ ਸੀ। ਕਿ ਪਿੱਛੇ ਫੇਸਬੁੱਕ ਤੇ ਕੋਈ ਐਡ ਆ ਰਹੀ ਸੀ ਏਦਾਂ ਹੀ ਅ ਏਦਾਂ ਹੀ ਸੂਟ ਦੀ।
ਮੈਂ ਤੁਹਾਨੂੰ ਸਜੈਸਟ ਕਰ ਰਹੀ ਹਾਂ ਸਜੈਸਟ ਕਰ ਹ ਫੇਸਬੁੱਕ ਤੋਂ ਨਾ ਕਰਿਓ। ਫੇਸਬੁੱਕ ਦੇ ਲਿੰਕ ਜਿਹੜੇ ਹੁੰਦੇ ਨੇ ਉਹ ਸਾਰੇ ਫਰੋਡ ਹੁੰਦੇ ਨੇ ਉਹ ਬਸ ਕੋਈ ਨਾ ਕੋਈ ਕਾਪੀ ਕਰਕੇ ਫੋਟੋ ਲਗਾ ਦਿੰਦੇ ਨੇ ਤੇ ਉਹ ਦੇ ਲਿੰਕ ਲਗਾ ਦਿੰਦੇ ਨੇ ਕੇ ਬ ਵਧੀਆ ਸੂਟ ਹੈਗਾ ਹੈ ਇਨਾ ਦਾ ਸੂਟ ਹੈ ਤੁਸੀਂ ਕਰੋ ਤੇ ਉਹ ਪੈਸੇ ਲੈ ਲੈਂਗੇ ਫਿਰ ਤੁਸੀਂ
ਨਹੀਂ ਉਹਨੇ ਖੈਰ ਸੂਟ ਨਹੀਂ ਮੰਗਵਾਏ ਸੀ ਸੀ ਉਹਨੇ ਤੇ ਫਲਿੱਪਕਾਰਟ ਉੱਥੇ ਸ਼ੋਅ ਹੋ ਰਿਹਾ ਸੀ ਫਲਿੱਪਕਾਰਟ ਅਤੇ ਫਲਿੱਪਕਾਰਟ ਤਾਂ ਹੀ ਕੋਈ ਪ੍ਰੋਡਕਟ ਸੀ ਕੁੱਕਰ ਸੀ ਐਕਚੁਲੀ ਤੇ ਉੱਥੇ ਉਹ ਦਿਖਾ ਰਿਹਾ ਸੀ ਸਿਰਫ ਟੂ ਹੰਡਰਡ ਰੁਪੀਜ਼ ਦਾ ਮੈਨੂੰ ਬਿਲੀਵ ਤੇ ਨਹੀਂ ਹੋਇਆ ਕਹਿੰਦੀ ਨਹੀਂ ਨਹੀਂ ਫਲਿੱਪਕਾਰਟ ਹੈ ਫਲਿਪਕਾਰਟ ਤੇ ਫਰੋਡ ਨਹੀਂ ਹੋਏਗਾ ਮੈਨ ਲੱ ਲਗਾ ਲੈਂਦੇ ਆਾਂ ਮੈਂ ਕਿਹਾ ਠੀਕ ਹੈ ਚੱਲ ਲਗਾ ਲਾ ਹਾਂਜੀ ਮੈਨੂੰ ਥੋੜਾ ਸ਼ੱਕ ਕੋਈ ਸੀ ਲੇਕਿਨ ਉਹਨੇ ਲਗਾਇਆ ਤੇ ਉਹ ਕਿਸੇ ਪਰਸਨਲ ਅਕਾਊਂਟ 'ਤੇ ਮਤਲਬ ਸਿੱਧਾ ਗੂਗਲ ਪੇਅ ਚਲਾ ਗਿਆ।
ਹਮ ਹਮ।
ਪੇਮੈਂਟ ਜਿਹੜੀ ਹੈ ਉਹ ਕਿਸੇ ਪਰਸਨਲ ਅਕਾਊਂਟ 'ਚ ਚਲੀ ਗਈ ਕਿ ਕਿ ਫਲਿੱਪਕਾਰਟ ਦੇ ਅਕਾਊਂਟ 'ਚ ਪੇਮੈਂਟ ਅਸੀਂ ਕਰਦੇਾਂ ਅਤੇ ਉਹੱਥੇ ਅਲੱਗ ਹੀ ਦਿਖਾਉਂਦਾ ਹੈ ਨਾ ਬਟ ਉਹ ਮੰਨੀ ਨਹੀਂ ਉਹਨੂੰ ਲਾਲਚ ਆ ਗਿਆ।
ਅੱਛਾ।
ਤਾਂਹੀ ਫਿਰ ਤਾਂਹੀ ਮੈਨੂੰ ਥੋੜ੍ਹਾ ਡਰ ਲੱਗਦਾ ਮੈਂ ਕਿਹਾ ਇੱਕ ਵਾਰੀ ਪੁੱਛਾਂ
ਜੈ ਤੁਸੀਂ ਕੀਤਾ ਸੀ ਜਿਹੜ ਫਰਡ ਨੇ ਤੇ ਉੱਥੇ ਲਿੰਕ ਵਗੈਰਾ ਨਹੀਂ ਸੀ ਕੋਈ?
ਇਹ ਤੇ ਮੈਂ ਪੂਰੀ ਗੱਲ ਨਹੀਂ ਪੁੱਛੀ ਉਹ ਕਹਿ ਰਹੀ ਸੀ ਫੇਸਬੁੱਕ ਚ ਐਡ ਆ ਰਿਹਾ ਸੀ ਐਵੇਂ ਚਲਾਉਂਦੇ ਚਲਾਉਂਦੇ। ਦੋ ਸੌ ਰੁਪਏ ਦਾ ਕੁੱਕਰ ਦਿਖਿਆ ਮੈਨੂੰ ਤੇ ਫਲਿੱਪਕਾਰਟ ਦਾ ਫਰ ਦਿਖਾ ਰਿਹਾ ਸੀ। ਤੇ ਮੈਂ ਕਲਿੱਕ ਕੀਤਾ। ਤੇ ਲਿੰਕ ਤੇ ਸਿੱਧਾ ਉਹ ਕਿਸ ਸਿੱਧਾ ਉਹਨੇ ਸ਼ਿਪਿੰਗ ਐਡਰੈਸ ਮੰਗਿਆ। ਕੈਸ਼ ਆਨ ਡਿਲੀਵਰੀ ਮੈਂ ਉਹਨੂੰ ਬੋਲਿਆ ਮੈਂ ਕਿਹਾ ਕੈਸ਼ ਆਨ ਡਿਲੀਵਰੀ ਲਗਾ ਲੈਂਦੇ ਮੈ ਕੈਸ਼ ਔਨ ਡਿਲੀਵਰੀ ਦਿਖਾ ਨਹੀਂ ਰਿਹਾ ਸੀ। ਸਿੱਧਾ ਲਿੰਕ ਤੇ ਪੇਮੈਂਟ ਮੰਗ ਰਿਹਾ ਸੀ ਤੇ ਮੈਂ ਕਰ ਦਿੱਤਾ। ਪੇਮੈਂਟ ਉਹ ਕਿਸੇ ਬੰਦੇ ਦੇ ਨਾਂ ਤੋਂ ਆ ਰਿਹਾ ਸੀ ਅਕਾਊਂਟ ਤੇ ਮੈਂ ਕਿਹਾ ਘੱਟ ਤੋਂ ਘੱਟ ਉਹ ਦੇਖ ਲੈਂਦੀ
ਅੱਛਾ ਹੁਣੇ ਜਸਟ ਮੈਂ ਵੀ ਮੈਂ ਵੀ ਸਕਰੋਲ ਕਰ ਰਹੀ ਸੀ ਨਾ ਰੀਲਾਂ ਤੇ ਮੈਂ ਦੇਖ ਰਹੀ ਸੀ ਕੀ ਫੇਸਬੁੱਕ ਚ ਏਦਾਂ ਹੀ ਆ ਰਿਹਾ ਸੀ ਐਡ ਕਿ ਤੁਸੀਂ ਇਹ ਕਬਰਡ ਲੈ ਸਕਦੇ ਹੋ ਵੁਡਨ ਵੁਡਨ ਤੇ ਪਲਾਸਟਿਕ ਮਿਕਸ ਕਰਕੇ ਹੈਗਾ ਹੈ ਬਟ ਇਨਵਿਲ ਕਰਨਾ ਪਏਗਾ ਤੁਹਾਨੂੰ ਤੇ ਉਹਦੇ ਚ ਕੀ ਹੈਗਾ ਤੁਸੀਂ ਪ੍ਰਾਈਜ਼ ਉਹ ਦੱਸ ਰਹੇ ਸੀ ਫਾਈਵ ਹੰਡਰਡ ਬੱਟ ਉਹ ਜੱਦ ਮੈਂ ਕਲਿਕ ਕੀਤਾ? ਤੇ ਉਹ ਮੀਸ਼ੋ ਚ ਪੇਜ ਤੇ ਲੈ ਕੇ ਗਿਆ ਮੈਨੂੰ! ਤੇ ਉੱਥੇ ਉਹ ਦੱਸ ਰਿਹਾ? ਅਸੀਂ ਸੀਕਸ ਥਾਉਸੈਂਡ ਸਮਥਿੰਗ ਦਾ ਤੇ ਮੈਂ ਕਿਹਾ ਉੱਥੇ ਦੱਸ ਰਿਹਾ ਪੰਜ ਸੌ ਦਾ ਇੱਥੇ ਦੱਸ ਰਿਹਾ ਸਿਕਸ ਥਾਉਸੈਂਡ ਸਮਥਿੰਗ ਦਾ ਤੇ ਇਹੀ ਦੇਖਲੋ ਕਿੰਨਾ ਡਿਫਰੈਂਸ ਹੋ ਰਿਹਾ।
ਹਮ। ਉਹੀ ਨਾ ਅੱਜ ਕੱਲ ਫੇ ਮਤਲਬ ਸਭ ਬੜਾ ਇੱਦਾਂ ਦੇ ਸਕੈਮ ਹੋ ਰਹੇ ਨੇ। ਤੇ ਤਾਂ ਹੀ ਡਰ ਲੱਗਦਾ ਈ ਹੋਈ। ਉਹੀ ਬੰਦਾ ਲਾਲਚ ਚ ਆ ਜਾਂਦਾ ਹੈ ਕਿ ਇੰਨਾ ਇੱਥੇ ਬੰਦੇ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਇੰਨੀ ਮਹਿੰਗੀ ਚੀਜ਼ ਤੁਹਾਨੂੰ! ਦੋ ਹਜ਼ਾਰ ਦੀ ਚੀਜ਼, ਦੋ ਸੌ ਚੱ ਕਿੱਦਾਂ ਮਿਲ ਜਾਏਗੀ। ਕਿ ਇੱਥੋਂ ਹੀ ਸੱਮਝ ਜਾਣਾ ਚਾਹੀਦਾ। ਲੇਕਿਨ ਬੰਦੇ ਕੀ ਸੋਚਦੇ ਲਾਲਚ ਆ ਜਾਂਦੀ ਹੈ। ਨਹੀਂ ਇਨ੍ਹਾਂ ਸਸਤਾ? ਤਾ ਮਿਲ ਰਿਹਾ ਹੈ, ਚਲੋ ਅਸੀਂ ਖਰੀਦ ਲਈਏ- ਖਰੀਦ ਲਈਏ?
ਕਿਉਂਕਿ ਅੱਜ ਕੱਲ੍ਹ, ਅੱਜ ਕੱਲ ਹੈ ਹੀ? ਹੈਇ ਕਿਆ ਤੇ ਇਕ ਜ਼ਮਾਨਾ ਹੈ, ਕਿ ਔਨਲਾਈਨ ਸ਼ੋਪਿੰਗ ਘਰ ਬੈਠੇ ਬੈਠੇ ਕਰੋ। ਬਾਹਰ, ਕਿਥੇ ਜਾਣ ਦਾ ਹੁੰਦਾ ਟਾਈਂਮ?
ਅੱਛਾ ਹਾਂ ਜੋਬ ਵਾਲੇ ਪਰਸਨ ਨੂੰ ਟਾਇਮ ਕਿਥੇ ਰਹਿੰਦਾ, ਤੇ ਚਲੋ ਆਡਰ ਕਰ ਦੋ। ਤਾਂ! ਤੇ, ਲੇਕਿਨ ਮੈਂ ਹਜੇ ਵੀ ਪਰੇਫਰ ਇਹੀ ਕਰਦੀ ਹਾਂ? ਬਾਹਰੋਂ ਜਾਓ, ਆਰਾਮ ਨਾਲ ਮਾਰਕੀਟ ਜਾ ਕੇ, ਦੇਖ ਸੁਣ ਕੇ ਚੀਜ਼ਾਂ ਲੈ ਕੇ ਆਓ। ਲੇ ਕਿ ਕੁੱਛ ਇੱਕ ਦੋ ਚਿਜਾ, ਬੱਚੇ ਮੰਗਦੇ ਨੇ, ਲਗਾ ਦਿੰਦੇ ਔਡਰ, ਤੇ ਕੱਪੜਾ ਹੀ ਦੇਖ ਰਹੀ ਸੀ? ਕੱਪੜਾ ਮੈਂ ਅੱਜ ਤੱਕ ਨਹੀਂ ਮੰਗਾਇਆ, ਕਿਉਂਕਿ ਮੈਨੂੰ ਡਾਊਟ ਹੁੰਦਾ! ਪਤਾ ਨੀ ਸਾਈਜ਼ ਕਿਸ ਤਰ੍ਹਾਂ ਆਏ! ਪਤਾ ਨਹੀਂ ਉਹਦੀ ਕੁਆਲਿਟੀ ਕਿੱਦਾਂ ਆਏ?
ਮੈਂ ਮੰਗਵਾਏ ਨੇ, ਮੈਂ ਮੰਗਵਾਏ ਨੇ, ਸੂਟ ਮੀਸ਼ੋ ਤੋਂ? ਤੇ ਇਕ ਅਦਾੱ ਫਲਿੱਪਕਾਰਟ? ਤੋ ਮੰਗਵਾਇਆ। ਏਕਿ ਜੇ ਬੈਸਟ ਚੁਆਇਸ ਹੈਗੀ ਹੈ। ਉਹ ਮਿੰਤਰਾ ਤੋਂ ਤੁਸੀਂ ਟਰਾਈ ਆਉਟ ਕਰ ਸਕਦੇ ਹੋ? ਹਾਂ ਥੋੜ੍ਹਾ ਜਿਹਾ ਵੈਲੂਏਬਲ ਹੈਗਾ ਉਹ! ਬੱਟ ਕੁਆਲਿਟੀ ਤੇ? ਅੱਛਾ ਕਲਰ ਵੀ ਰਹਿੰਦਾ ਹੈ। ਸਟਿਚਿੰਗ ਵੀ? ਸਹੀ ਰਹਿੰਦੀ ਉਹਦੇ ਚ। ਤੇ ਪ੍ਰਾਈਜ਼ ਥੋੜਾ ਜਿਹਾ ਠੀਕ-ਠਾੱਕ ਰਹਿੰਦਾ ਹੈ। ਮੱਤਲਬ ਇੰਨਾ ਸਸਤਾ।
ਮੱਤਲਬ ਜਿੱਦਾਂ ਚੀਜ਼ ਉਹਦੇ ਚ ਦਿਖ ਰਹੀ, ਫੋਟੋ ਚੱ, ਉਦਾਂ ਹੀ ਹੋਵੇਗੀ?
ਹਾਂਜੀ! ਮੀਨਸ! ਅਗਰ ਤੁਸੀਂ ਮੀਸ਼ੂ ਨਾਲ ਕੰਪੇਅਰ ਕਰੋਗੇ? ਤੇ ਮਿੰਤਰਾ ਜ਼ਿਆਦਾ ਵਧੀਆ ਰਹੇਗਾ, ਜਾਂ ਫਲਿਪ
ਅੱਛਾ! ਮਿੰਤਰਾ ਦੀ ਲੇਕਿਨ ਮੈਂ ਕਈ ਵਾਰੀ ਦੇਖਦੀ ਹਾਂ! ਤੇ ਬੜੇ ਮਹਿੰਗੇ?
ਹਾਂ ਬੱਟ-ਬੱਟ ਵਧ ਹੀ ਰਹਿੰਦੇ, ਵਧ ਹੀ ਰਹਿੰਦੇ ਨੇ, ਤੁਸੀਂ ਵੈਲੂਏਬਲ ਵੀ ਰਹੇ! ਤਾਂ। ਜੇ ਤੁਸੀਂ ਲਾ ਵੀ ਰਹੇ ਹੋ ਇਨ ਨੇ ਪੈਸੇ? ਤੇ ਸੌਖਾ ਵੀ ਹੋਏਗਾ, ਨਾਲੇ ਤੁਹਾਨੂੰ ਪ੍ਰੋਡੇਕਟ ਵੀ ਵਧੀਆ ਮਿਲੇਗਾ। ਇਹ ਰਹਿੰਦਾ ਇਹਦੇ ਚ! ਤਾਕੀ ਜਿਵੇਂ ਤੁਹਾਡਾ ਹੋਏ ਕਰਨਾ ਕਿਉਂਕਿ? ਫਾਲਤੂ ਹੀ ਜ਼ਿਆਦਾ, ਵੇਸਟ ਕਰਾਂਗੇ ਆਪਾਂ ਮਨੀ। ਕੱਪੜੇ ਖਰੀਦਣ ਚ! ਤੇ ਉਹ ਵੀ ਇੱਕ।
ਹਾਂ ਕਿਉਂਕਿ? ਮੇਰਾ ਵੇਟ ਵੀ ਜ਼ਿਆਦਾ ਨਾ, ਤਾਂ ਮੈਨੂੰ ਸਾਈਜ਼ ਦਾ ਵੀ ਡਾਊਟ ਹੋ ਜਾਂਦਾ ਹੈ, ਕਿ ਟਾਈਟ ਨਾ ਆ ਜਾਵੇ? ਫਿਰ ਮੈਨੂੰ ਵਾਪਿਸ ਵੁਪਿਸ ਕਰਨਾ ਆਉਂਦਾ ਨਹੀਂ ਹੈ? ਫਿਰ ਬੱਚਿਆਂ ਨੂੰ ਕਹੋ, ਤੇ ਬੱਚੇ ਵੀ ਖਿੱਚਦੇ ਨੇ, ਕਿ ਆਪਣੇ ਆਪ ਕ ਤੁਸੀਂ ਆਪੇ ਕਰ ਲਓ ਮੰਮੀ? ਆਪ ਕਰ ਲਓ ਤਾਂ ਹੀ ਮੈਂ ਥੋੜਾ ਡਰ? ਦੀਆ ਮੰਗਾਦੀ ਨਹੀਂ, ਇੱਕ ਦੋ ਚੀਜ਼, ਮੈਂ ਮੰਗਾਈ ਹੈ, ਜਿੱਦਾਂ ਮੈਂ! ਅਜੇ ਇੱਕ ਆਰਟ ਐਂਡ ਕਰਾਫਟ ਦਾ ਬੱਚੇ ਵਾਸਤੇ ਮੰਗਇਆ ਸੀ। ਚਲੋ ਔਤੇ ਸਸਤੀਆਂ ਚੀਜ਼ਾਂ ਸੀ? ਲੇਕਿਨ ਸਹੀ ਆਇਆ ਸੀ ਮੀਸ਼ੋ ਤੋਂ ਹੀ ਮੰਗਵਾਇਆ ਸੀ? ਔਰ, ਇੱਕ ਮੈਂ ਮੰਗਵਾਇਆ ਸੀ! ਇੱਕ ਪਲੇਟ ਦਾ ਪੂਰਾ? ਸੈੱਟ ਸੀਗਾ! ਮੈਂ ਉਹ ਮੰਗਵਾਇਆ ਸੀ! ਉਹ ਵੀ ਅੱਛਾ ਆਇਆ ਸੀ? ਬਟ ਕੱਪੜੇ ਨਹੀਂ ਮੰਗਾਏ? ਮੀਸ਼ੋ ਤੋਂ ਹੀ ਮੰਗਵਾਆ ਸੀ ਮੀਸ਼ੋ ਮੈਨੂੰ ਸੌਖਾ ਲੱਗਦਾ ਹੈ।
ਹਾਂਜੀ ਨਹੀਂ-ਨਹੀਂ ਵਧੀਆ ਹੀ ਹੈ। ਮੀਸ਼ੂ ਵੀ ਵਧੀਆ ਮਿੰਤਰਾ? ਤੋਂ ਜ਼ਿਆਦਾ ਸਸਤਾ ਮੀਸ਼ੋ ਹੀ ਹੈਗਾ। ਈਵਨ ਫਲਿੱਪਕਾਰਟ ਤੋਂ ਵੀ ਜ਼ਿਆਦਾ? ਅਗਰ ਤੁਸੀਂ ਫਿਰ ਮੀਨਸ ਯੂਜ ਕਰਨਾ ਹੈ ਤੇ ਮੀਸ਼ੂ? ਕਰ ਸਕਦੇ ਹੋ? ਹੂ ਬਟ ਕੋਈ ਵੀ ਅਗਰ ਪ੍ਰੋਡਕਟ? ਤੁਸੀਂ ਲੈਣਾ ਚਾਹੋ, ਜਾਂ ਖਰੀਦਣਾ ਚਾਹੋ ਚਾਹੇ ਕੱਪੜਾ ਹੋਏ, ਜਾਂ ਕੋਈ ਯੂਟੈਂਸਿਲ ਹੋਏ, ਕੋਈ ਵੀ ਆਰਟ ਐਂਡ ਕਰਾਫਟ, ਰਿਲੇਟਡ ਮੀਸ਼ੂ ਚੱ? ਤੁਸੀਂ ਉਹਦੇ ਦਾ ਕਮੈਂਟ ਵੀੇ। ਲਾਈਕਸ ਵੇਖ ਲੋ ਪ੍ਰੋਡਕਟ ਕੁਆਲਿਟੀ ਦੇ ਪਿਕਚਰਸ ਵੀ ਉਹ ਪਾਂਦੇ ਨੇ। ਔ ਜੇੜੇ ਲੋਕਾਂ ਨੇ ਓਹ ਖਰੀਦਿਆ ਹੁੰਦਾ ਨਾ ਪਰਚੇਸ ਕੀਤਾ ਹੁੰਦਾ ਉਹ ਸਾਰੇ ਫੋਟੋਸ ਵੀ ਡਾਲਦੇ ਨੇ ਕਮੇੰਟ੍ਸ ਵੀ ਡਾਲਦੇ ਨੇ। ਤੇ ਉਸ ਹਿਸਾਬ ਨਾਲ ਤੁਸੀਂ ਖਰੀਦਿਆ ਕਰੋ ਜਿਵੇਂ ਰੇਟਿੰਗ ਹੋਏ ਸਟਾਰ ਰੇਟਿੰਗ ਤੇ।
ਚਲੋ ਠੀਕ ਹੈ ਜੀ ਓਕੇ ਜੀ ਚਲੋ ਚੰਗਾ। ਤੁਸੀਂ ਮੈਨੂੰ ਦੱਸ ਦਿੱਤਾ ਹੁਣ ਮੈਂ ਦੇਖਦੀ ਆਂ ਉਹਦੀ ਮੈਂ ਪਹਿਲੇ ਰੇਟਿੰਗ ਚੈੱਕ ਕਰ ਲਾਂਗੀ, ਉਸ ਤੋਂ ਬਾਅਦ ਹੀ ਫਿਰ ਮੈਂ ਔਡਰ ਲਾਨੀ ਆਂ। ਠੀਕ ਹੈ ਜੀ ਚਲੋ ਫਿਰ ਚੰਗਾ ਹਾਂਜੀ ਹਾਂਜੀ ਓਕੇ ਜੀ ਸਤਿ ਸ੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ।